ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।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
ਵਧੀਆ ਤੁਸੀਂ ਸੁਣਾਓ ਅੱਜ ਕਿੱਦਾਂ ਯਾਦ ਆ ਗਈ?
ਵਧੀਆ ਮੈਨੂੰ ਕੰਮ ਸੀ ਜ਼ਰਾ ਤੁਹਾਡੇ ਕੋਲ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
ਹਾਂ ਆਵਾਜ਼ ਤਾਂ ਮੈਨੂੰ ਵੀ ਘੱਟ ਆ ਰਹੀ ਹੈ ਮੈਂ ਬੜਾ ਕੰਨ ਲਗਾ ਕੇ ਸੁਣ ਰਹੀ ਹਾਂ। ਤੁਹਾਡੀ ਆਵਾਜ਼ ਵੀ ਕਿੱਥੇ ਹੋ ਤੁਸੀਂ ਅੰਦਰ ਹੋ?
ਮੈਂ ਤੇ ਵਾਈਫਾਈ ਦੇ ਕੋਲ ਹੀ ਬੈਠੀ ਹੋਈ ਹਾਂ।
ਅੱਛਾ। ਮੈਂ ਵੀ ਇੱਦਾਂ ਹੀ ਹਾਂ ਸੇਮ ਚਲੋ ਕੋਈ ਨਹੀਂ ਪਿੱਛੋਂ ਨੈਟਵਰਕ ਹੋਰ ਸੁਣਾਓ।
ਹੋਰ ਤੁਹਾਡੇ ਬੱਚੇ ਕਿਹੜੀ ਕਲਾਸ 'ਚ ਆ ਗਏ ਨੇ।
ਬਸ ਇੱਕ ਥਰਡ ਵਿੱਚ ਸੈਵਨਥ 'ਚ। ਇੱਕ ਇਲੈਵਨਥ ਵਿੱਚ ਹੈ। ਹੁਣ ਮਤਲਬ ਆਈ ਹੈ ਇਲੈਵੰਥ ਵਿੱਚ ਹੋਰ‌। ਤੁਹਾਡੇ ਬੱਚੇ ਤੇ ਇੱਕ ਵੱਡੇ ਹੀ ਹੋ ਗਏ ਨੇ ਹੈ ਨਾ ਇੱਕ ਤਾਂ ਟਵੈਲਥ ਕਰ ਗਏ ਪਾਸ।
ਇੱਕ ਤੇ ਪਾਸ ਕਰ ਗਿਆ ਹੈ। ਉਹਦੀ ਆਈ ਏ ਸੈਵੈਂਟੀ ਫਾਈਵ ਪਰਸੈਂਟ ਆਈਏ।
ਚਲੋ ਮੁਬਾਰਕਾਂ ਤੁਹਾਨੂੰ।
ਕਰ ਗਿਆ ਪਾਸ ਪੜ੍ਹਦਾ ਤੇ ਹੈ ਨਹੀਂ ਸੀ ਪਤਾ ਨਹੀਂ। ਦੋ ਤਿੰਨ ਦਿਨਾਂ 'ਚ ਕਿਸ ਤਰ੍ਹਾਂ ਪੜ੍ਹਾਈ ਕਰ ਲਈ ਇਹਨੇ।
ਥੋੜ੍ਹੀ ਨੌਲੇਜ ਹੋਣੀ ਜ਼ਰੂਰੀ ਹੈ ਨਾ ਨੌਲੇਜ ਹੁੰਦੀ ਹੋਣੀ ਹੈ ਬੱਚੇ ਨੂੰ
ਪਤਾ ਨੀ ਔ ਕਰਦੇ ਟੂਸ਼ਨ ਤੇ ਰੱਖੀ ਹੋਈ ਸੀ ਟੂਸ਼ਨ ਚ ਵੈਸੇ ਵੀ ਹਰ ਪੇਪਰ ਚ ਤੇ ਐ ਕਰਕੇ ਨੀ ਆਦਾ ਸੀ।
ਅੱਛਾ, ਅੱਛਾ।
ਤੇ ਐ ਪੇਪਰਾਂ ਚ ਜੇੜਾ ਬੀ ਨਾਂ ਛੁੱਟੀਆਂ ਜਾਂ ਦਸ-ਦਸ, ਬਾਰਾਂ-ਬਾਰਾਂ ਛੁੱ ਛੁੱਟੀਆਂ ਤੇ ਗਲਤ ਦਿੰਦੇ ਨੇ ਸਕੂਲ ਵਾਲੇ ਵੀ, ਓਹ ਚ ਵੀ ਬੱਚਾ ਪੜ੍ਹਦਾ ਤੇ ਹੈ ਨੀ, ਮੇਰੇ ਬੱਚੇ ਨੇ ਦੇਖੋ ਦੋ ਰਾਤਾਂ ਪੜ੍ਹੀਆ ਬਸ।
ਅੱਛਾ!
ਪੂਰੇ ਸਾਲ ਏਚ ਪੂਰਾ ਸਾਲ ਨੀ ਮੇਰਾ ਬੇਟਾ ਪੜ੍ਹਿਆ, ਨਾ ਸਤੰਬਰ 'ਚ ਪੜ੍ਹਿਆ, ਨਾ ਦਿਸੰਬਰ 'ਚ, ਨਾ ਈ ਜਨਵਰੀ ਏਚ।
ਮੈਂ ਅਕਸਰ ਇਹੀ ਦੇਖਿਆ ਮੁੰਡੇ ਜਿਹੜੇ ਐ ਨਾ ਘੱਟ ਪੜ੍ਹਦੇ ਆ ਫੇਰ ਵੀ ਨੰਬਰ ਲੈਂ ਆੰਦੇ ਨੇ, ਕੁੜੀਆਂ ਦਿਨ-ਰਾਤ ਇੱਕ ਕਰ ਦੇਣਗੀਆਂ, ਚਲੋ ਨੰਬਰ ਤੇ ਤਾਂ ਵੀ ਲੈ ਆਣਗੀਆਂ ਪਰ ਐ ਏ ਕਿ ਮੁੰਡਿਆਂ ਨਾਲੋਂ ਜਿਆਦਾ ਪੜਦੀਆ ਕੁੜੀਆਂ ਤੇ ਮੁੰਡੇ ਘੱਟ ਪੜ੍ਹ ਕੇ ਵੀ ਨੰਬਰ ਲੈਂ ਆੰਦੇ ਨੇ।
ਮੈਂ ਖੁਦ ਹੈਰਾਨ ਹੋ ਗਈ ਆਂ ਮੇਰੇ ਬੇਟੇ ਨੇ ਨੰਬਰ ਕੈਸ ਤਰ੍ਹਾਂ ਲੈ ਲਏ ਨੇ ਕਿਉਂਕਿ ਵੈਸੇ ਵੀ ਮੈਨੂੰ ਯਕੀਨ ਨੀ ਸੀ, ਵੈਸੇ ਤੋ ਇੰਟੈਲੀਜੈਂਟ ਤੇ ਹੈਗਾ ਈ ਏ। ਨਾਈਨਥ ਟੈਂਨਥ ਤਿਕਣ ਤੇ ਨੰਬਰ ਬਹੁਤ ਅੱਛੇ ਆਏ ਨੇ ਏਦੇ। ਉਸ ਤੋਂ ਬਾਦ ਮੈਨੂੰ ਡਰ ਮੈਂ ਕਿਹਾ ਹੁਣ ਪੜ੍ਹਨਾ ਏਨੇ ਬੰਦ ਕਰਤਾ ਨੰਬਰ ਨਹੀਂ ਆਣਗੇ। ਪਰ ਫੇਰ ਵੀ ਮੈਂ ਤੇ ਹੈਰਾਨ ਮੈਂ ਤੇ ਫਿਫਟੀ ਪਰਸੈਂਟ ਦੀ ਮੈਂ ਉਮੀਦ ਲਗਾਈ ਹੋਈ ਸੀ। ਤੇ ਸੈਵਨਟੀ ਫਾਈਵ ਪਰਸੈਂਟ ਆ ਗਏ।
ਚਲੋ ਮੁਬਾਰਕਾਂ ਤੁਹਾਨੂੰ, ਵਧੀਆ ਲੈ ਆਇਆ ਨੰਬਰ ਬਿਨਾਂ ਪ ਪੜੇ ਹੋਰ ਕੀ ਚਾਈਦਾ। ਹਾਂ ਔ ਤੇ ਹੈ ਈ ਏ, ਖੁਸ਼ ਤੇ ਹੁੰਦਾ ਹੀ ਏ। ਸਾਲ ਦੀ ਮਿਹਨਤ ਹੁੰਦੀ ਏ ਮਤਲਬ ਸਾਲ ਇੱਕ ਉਹ ਹੁੰਦੈ ਕਿ ਖ਼ਰਾਬ ਨਾ ਹੋ ਜਾਏ ਗਏ ਉਹ ਡਰ ਤੇ ਲੱਗਦਾ ਈ ਐ ਨਾ ਪੂਰਾ ਇੱਕ ਸਾਲ ਦਾ ਮ ਓਹ ਹੁੰਦੈ ਮਿਹਨਤ ਹੁੰਦੀ ਐ। ਫਿਊਚਰ ਹੁੰਦਾ ਸਭ ਕੁਛ ਹੁੰਦਾ, ਹੋਰ।
ਅੱਛਾ ਭੈਣ ਜੀ ਮੈਨੂੰ ਇਕ ਗੱਲ ਦੱਸੋ?
ਹਾਂਜੀ।
ਤੁਹਾਡੀ ਔ ਕਜ਼ਨ ਨੇ ਓਹ ਲਿੱਤਾ ਸੀ ਨਾ ਲੈਪਟੋਪ ਲਿੱਤਾ ਸੀ।
ਹਾਂਜੀ।
ਤੇ ਮੈਂ ਵੀ ਹੁਣ ਨਾ ਅਪਣੇ ਬੇਟੇ ਨੂੰ ਪੜ੍ਹਾਈ ਕਰਾਣੀ ਏ, ਹੁਣ ਓਨੂੰ ਚਾਈਦੈ।
ਹਾਂਜੀ, ਹਾਂਜੀ।
ਤੇ ਔਨੂੰ ਕੀ ਲਿਆ ਕੇ ਦੇਈਏ ਮੈਨੂੰ ਤੇ ਸ ਆਈਪੈਡ ਕੀ ਲਿਆ ਕੇ ਸਮਝ ਨੀ ਆਰੀ। ਕਿੰਨਾ ਜੇ ਪੜ੍ਹਾਈ ਸਹੀ ਕਰ ਲੇ ਬੇਟਾ।
ਪੈਡ ਦਾ ਤੇ ਕੋਈ ਯੂਸ ਨੀ ਹੈਗਾ ਸੱਚੀ ਦਾ ਔ ਤੇ ਮੋਬਾਈਲ ਵੱਕਣ ਈ ਐ। ਆਈਪੈਡ ਮੰਨ ਲੋ, ਹਾਂ। ਲੈਪਟੋਪ ਦਾ ਤਾਂ ਬੜਾ ਹੁੰਦਾ ਐ, ਓਦੇ 'ਚ ਤਾਂ ਬੰਦਾ ਅਪਣਾ ਬਿਜ਼ਨਸ ਜੇੜਾ ਅਗਰ ਪਾਰਟ ਟਾਈਮ ਕੁਛ ਕਰਦਾ ਐ ਬੰਦਾ ਬੱਚਾ ਓਹ ਵੀ ਕਰ ਲੈਂਦੈ, ਸਟੱਡੀ ਵੀ ਕਰ ਲੈਂਦਾ, ਬਸ ਐ ਇੱਕ ਹੁੰਦੈ ਕਿ ਚਲੋ ਲੈਪਟੋਪ ਥੋੜ੍ਹਾ ਵੱਡਾ ਸਾਈਜ਼ ਆਈ ਪੈਡ ਲੈ ਹੋ
ਗ੍ਰਿੰਦੈ ਓਹ ਸਹੀ ਰਹੇਗਾ ਪੜ੍ਹਾਈ ਵਾਸਤੇ ਤੇ।
ਓਹ ਤੁਆਡੀ ਦੇਖ ਲੋ ਇੱਛਾ ਐ, ਵੈਸੇ ਦੇਖ ਲੋ ਓਹ ਵੀ ਠੀਕ ਏ। ਲੇਕਿਨ ਜੈਦਾਤਰ ਮੈਨੂੰ ਲੈਪਟੋਪ ਹੀ ਮੈਨੂੰ ਤੇ ਲੈਪਟੋਪ ਜੈਦਾ ਬੈਸਟ ਲੱਗਦੈ।
ਲੈਪਟੋਪ ਦਾ ਸਾਈਜ਼ ਵੀ ਥੋੜ੍ਹਾ ਵੱਡਾ ਵੀ ਤੇ ਹੁੰਦੈ ਨਾ।
ਹਾਂ ਬਸ ਕੈਰੀ ਨੀ ਕਰ ਸਕਦਾ ਇਨਸਾਨ ਨਾ ਉਨੂੰ ਕੈਰੀ ਕਰਨ ਵਿੱਚ ਥੋੜ੍ਹੀ ਜਿ ਦਿੱਕਤ ਆੰਦੀ ਏ। ਲੈਪਟੋਪ ਨੂੰ ਜਿੱਦਾਂ ਵ ਆਈਪੈਡ ਵਗੈਰਾ ਓਹ ਹੋ ਗਏ ਓਹ ਤੇ ਤੁਸੀਂ ਕੈਰੀ ਕਰਕੇ ਕਿਤੇ ਵੀ ਲੈ ਜੋ। ਤੇ ਲੇਕਿਨ ਲੈਪਟੋਪ ਵਾਸਤੇ ਪੂਰਾ ਇੱਕ ਬੈਗ ਚਾਹੀਦਾ ਕੈਰੀ ਕਰਨ ਲਈ ਨਾ ਸੇਫ ਵਾਸਤੇ ਸੇਫਲੀ ਉਹਦਾ ਚਾਰਜਰ ਵਗੈਰਾ ਸਭ ਕੁਛ ਰੱਖਣਾ, ਉਹ ਤੇ ਹੈ ਹੀ ਹੈ, ਦੇਖ ਲਓ ਤੁਹਾਡਾ ਬੱਚਾ ਕੀ ਕਹਿੰਦਾ ਲੈਪਟੋਪ ਕਹਿੰਦਾ ਜਾਂ ਆਈਪੈਡ ਕਹਿੰਦਾ ਕੀ ਕਹਿੰਦਾ ਹੈ
ਲੈਪਟੋਪ ਤੇ ਮਨਾ ਕਰਦਾ ਪਿਆ ਆਈਪੈਡ ਤੇ ਦੇਖੋ ਉਹਦਾ ਫਾਇਦਾ ਨਹੀਂ ਹੈ, ਉਹਦੇ ਬੱਚੇ ਦੇ ਉਹਦੇ ਫਾਇਦਾ ਮੈਂਕ ਬੁੱਕ ਬੋਲਦਾ ਪਿਆ
ਅੱਛਾ ਹਾਂ, ਉਹ ਵੀ ਸੇਮ ਲੈਪਟੋਪ ਵਾਲਾ ਕੰਮ ਕਰਦਾ ਸੇਮ
ਲੇਕਿਨ ਔ ਛੋਟਾ ਸਾਈਜ਼ ਹੁੰਦਾ ਨਾ ਥੋੜਾ ਮੇਰੇ ਖਿਆਲ ਚ,
ਹਾਂ ਉਹ ਤੇ ਛੋਟਾ ਹੀ ਹੁੰਦਾ, ਉਹ ਆਈਪੈਡ ਵੱਕਣ ਹੁੰਦਾ ਹੈ ਹਾਂ,
ਤੇ ਕਹਿੰਦਾ ਪਿਆ ਹੁਣ ਜਿਦ ਮਾਰ ਕੇ ਲੱਗਾ ਹੋਆ ਹੁਣ ਨਵਾਂ ਨਵਾਂ ਹੁਣ ਮੈਨੂੰ, ਕਾਫੀ ਮਹਿੰਗਾ ਏ ਮੈਂ ਕਿਹਾ ਇੰਨੇ ਪੜ੍ਹਨਾ ਕੀ ਹੈ, ਲੈਕਚਰ ਹੀ ਤਾਂ ਸੁਣੇ ਨੇ ਇੰਨੇ ਬਸ
ਹਾਂ ਇਹ ਤੇ ਹੁੰਦਾ ਹੀ ਹੈ ਲੈਕਚਰ ਦੇਖੋ ਉਹ ਤੇ ਮੋਬਾਇਲਾਂ ਚ ਲੇਕਿਨ ਮੋਬਾਇਲ ਦਾ, ਥੋੜ੍ਹਾ ਅੱਗ ਹੋ ਜਾਂਦਾ ਲੈਪਟੋਪ ਦਾ ਅਲੱ ਹੋ ਜਾਂਦਾ ਹੈ, ਤੇ ਲੈਪਟੋਪ ਆਈ ਆਈਪੈਡ ਜੋ ਵੀ ਕਹਿ ਰਿਹਾ ਉਹ ਲੈ ਦੋ ਉਹਨੂੰ ਦੇਖ ਲਓ ਪੁੱਛ ਲਓ ਕਿਹੜਾ ਲੈਣਾ ਕਿੱਦਾਂ ਦਾ ਲੈਣਾ,
ਲੈਪ
ਸੋਚ ਰੀ ਆਂ, ਸੈਕਿੰਡ ਹੈਂਡ ਹੀ ਲੈਣ ਨੂੰ ਵਾਸੇ ਸੋਚਣੀ ਪਈਆਂ ਉਹਦਾ ਫਾਇਦਾ ਕੀ ਹੈ ਨਵਾਂ ਵੀ ਲੈ ਕੇ ਪਿਆ ਹੀ ਰਹਿਣਾ,
ਹਾਂ ਉਹ ਤੇ ਹੈ ਬਸ ਲੈਕਚਰ ਹੀ ਥੋੜ੍ਹੀ ਦੇਰ ਹੀ ਘੰਟਾ ਦੋ ਹੀ ਸੁਣੇ ਹੁੰਦੇ ਆ,
ਹਾਂਜੀ ਨਾਲੇ ਕੰਮ ਵਗੈਰਾ ਵੀ, ਉਹ ਚ ਸਹੀ ਆ ਜਾਂਦਾ ਮੋਬਾਇਲਾਂ ਚ ਕੰਮ ਵਗੈਰਾ ਵੀ ਠੀਕ ਨਹੀਂ ਆਉਦਾ ਨਾ,
ਹਾਂ ਫਿਰ ਉਹ ਨਾ ਮੋਬਾਈਲ ਵਗੈਰਾ ਦਾ ਥੋੜ੍ਹਾ ਡਾਟਾ ਵੀ ਚਾਹੀਦਾ ਹੁੰਦਾ ਨਾ, ਫਿਰ ਉਹਦੇ ਉਸ ਉਸੇ ਹਿਸਾਬ ਨਾਲ ਡਾਟਾ ਵੀ ਹੁੰਦਾ ਨਾ ਫਿਰ ਉਹਨਾਂ ਵਿੱਚੋ
ਹਰ ਚੀਜ਼ ਵੇਖਣੀ ਪੈਂਦੀ ਐ
ਆ ਹੁਣ ਕਈ ਤੇ ਹੁਣ ਕੰਪਨੀਆਂ ਦੇ ਆਏ ਨੇ ਮਹਿੰਗੇ, ਐਪਲ ਦਾ ਹੋ ਗਿਆ
ਹਾਂਜੀ-ਹਾਂਜੀ।
ਹੋਰ ਨਵਾਂ ਚਲਿਆ ਨਿਓ ਦਾ ਚੱਲਿਆ, ਕਿਹੜਾ ਚੱਲਿਆ ਅੱਜ-ਕੱਲ੍ਹ ਹੋਰ?
ਮੈਨੂੰ ਤੇ ਸੱਚੀ ਦੱਸਾਂ ਕਿ ਐਹ ਨੀ ਪਤਾ ਕਿਹੜਾ ਆਇਆ ਹੁਣ, ਐਪਲ ਦਾ ਸੁਣਿਆ ਜ਼ਿਆਦਾ ਪਰ ਡੈਲ ਦੇ ਲੈਪਟੋਪ ਸੁਣੇ ਨੇ, ਡੈਲ ਦੇ ਲੈਪਟੋਪ ਮੈਨੂੰ ਸਭ ਤੋਂ ਬੈਸਟ ਲੱਗਦੇ ਨੇ ਮਤਲਬ ਐਪ ਪਲ ਨੂੰ ਵੀ ਫੇਲ ਕਰਦਾ ਏ ਉਹ ਚੀਜ਼, ਡੈੱਲ ਜਿਹੜਾ ਲੈਪਟੋਪ ਏ
ਹਾਂਜੀ, ਹੁਣ ਸਾਡੇ ਕੋਲ ਹੈਗਾ ਗੇਮਿੰਗ ਵਾਲਾ ਐ, ਉਹ ਬੱਚੇ ਸਿਰਫ ਹੁਣ ਗੇਮ ਈ ਖੇਲ ਸਕਦੇ ਨੇ ਉਹਦੇ 'ਚ
ਅੱਛਾ-ਅੱਛਾ।
ਉਹ ਦੂਸਰਾ ਉਹ 'ਚ ਕੰਮ ਨੀ ਕੋਈ ਕਰ ਸਕਦਾ
ਅੱਛਾ, ਉਹਦੇ ਵਿੱਚ ਉਹ ਨੀ ਨਾ ਹੋਣੇ, ਜਿੱਦਾਂ ਚਿ ਉਹ ਹੁੰਦੀ ਏ ਇੱਕ ਚਿੱਪ ਕਹਿ ਲਉ ਕੁਛ ਵੀ ਕਹਿ ਲਉ
ਬੱਚਿਆਂ ਨੂੰ ਜ਼ਿਆਦਾ ਨੌਲੇਜ ਹੁੰਦੀ ਏ, ਉਹ ਨੀ ਨਾ ਹੋਣਾ ਉਹਦੇ 'ਚ ਗੇਮਿੰਗ ਦਾ ਈ ਸਾਰਾ ਡਾਟਾ ਵਗੈਰਾ ਹਾਂ, ਹਾਂਜੀ-ਹਾਂਜੀ। ਚਲੋ, ਦੇਖ ਲੋ ਬੱਚ ਬੱਚੇ ਜਿੱਦਾਂ ਕਹਿੰਦੇ ਨੇ ਅੱਜ-ਕੱਲ੍ਹ ਬੱਚਿਆਂ ਦੀ ਵੀ ਥੋੜ੍ਹੀ ਸੁਣਨੀ ਪੈਂਦੀ ਆ, ਹਾਂ ਬੱਚਿਆਂ ਨੂੰ ਸਮਝਾਣਾ ਵੀ ਪੈਂਦਾ ਅਗਰ ਜ਼ਿਆਦਾ ਨਹੀਂ ਏ ਕੰਮ, ਬੰਦਾ ਸੈਕਿੰਡ ਹੈਂਡ ਲਲ੍ਹੈ, ਉਸ ਤੋਂ ਬਾਅਦ ਨਵਾਂ ਲਲ੍ਹੈ ਜਦੋਂ ਤੁਹਾਡਾ ਕੰਮ ਹੋ ਜਾਏ ਕੁਛ ਅੱਛਾ ਕਰਨਾ ਉਹਦੇ ਵਿੱਚ ਫੇਰ ਬਾਅਦ ਚੋਂ ਵੇਖੀ ਜਾਂਦੀ ਨਵੇਂ ਵਸ ਲਈ ਜਾਂਦੀ ਆ
ਸੋਚਦੀ ਪਈਆਂ ਏਦੇ ਪਾਪਾ ਨਾਲ ਗੱਲ ਕੀਤੀ ਏ, ਦੇਖੋ ਹੁਣ ਕਿਹੜਾ ਲੈਣਾ, ਹੁਣ ਨਹੀਂ ਮੰਨਦਾ ਤੇ ਫਿਰ ਦੇਖਦੇ ਆ ਕੀ ਕਰਨਾ ਮੈਂ ਕਿਹਾ ਫਿਰ ਛੋਟਾ ਵੀ ਤਾਂ ਹੈ, ਉਸ ਤੋਂ ਬਾਅਦ ਛੋਟੇ ਨੇ
ਹਾਂ, ਬਸ ਉਹ ਤਾਂ ਹੈ ਈ ਐ ਦੇਖਣਾ ਪੈਂਦਾ ਸਭ ਚੀਜ਼ਾਂ ਵੇਖਣੀਆਂ ਪੈਂਦੀਆਂ, ਬੱਚੇ ਵੱਡੇ ਹੋ ਜਾਣ ਤੇ
ਹਾਂਜੀ, ਹੋਰ ਤੁਹਾਡੀ ਬੇਟੀ ਨੇ ਕੀ ਸਬਜੈਕਟ ਲਿੱਤੇ ਨੇ
ਮੈਂ ਉਹੀ ਤੇ ਪੁੱਛਦੀ ਪਈ ਆ ਹੁਣ ਤੁਸੀਂ ਦੱਸੋ? ਹੁਣ ਇਲਵੰਥ 'ਚ ਆਈ ਏ ਹੁਣ ਕਦੀ ਕੋਈ ਕੁਛ ਕਹਿੰਦਾ, ਕੋਮਰਸ ਲਲੋ, ਕੋਈ ਕਹਿੰਦਾ ਅਕਾਊਂਟ ਲਲੋ, ਕੋਈ ਅ ਕਹਿੰਦਾ ਕਿ ਨੋਨ ਮੈਡੀਕਲ ਲਓ, ਮੈਡੀਕਲ ਲਓ ਸਮਝ ਨਈ ਆ ਰ‌ਈ ਕਿ ਕੀ ਲੈ ਕੇ ਦਵਾਂ, ਤੁਹਾਡੇ ਬੇਟੇ ਨੇ ਕੀ ਲਿਆ ਸੀਗਾ?
ਮੇਰੇ ਬੇਟੇ ਨੇ ਦੇਖੋ, ਕੋਮਰਸ ਲਿੱਤੀ ਸੀ।
ਅੱਛਾ।
ਦੇਖੋ ਬੱਚੇ, ਮੁੰਡੇ ਵਾਸਤੇ ਜ਼ਿਆਦਾ ਕੋਮਰਸ, ਬੀਟੈਕ ਵੀ ਠੀਕ ਏ। ਐ ਨੋਨ ਮੈਡੀਕਲ ਉਸ ਤੋਂ ਬਾਅਦ ਬੀਟੈਕ ਹੋ ਜਾਂਦੀ ਏ। ਮੈਂ ਤੇ ਕੋਮਰਸ ਲਿਆ ਕੇ ਦਿੱਤੀ ਸੀ, ਸਬਜੈਕਟ ਵੀ ਮੈਂ ਸਹੀ ਸਾਬ੍ਹ ਨਾਲ ਲਿਆ
ਹੂੰ-ਹੂੰ, ਜਿੱਦਾਂ ਸੀ ਏ, ਜਿੱਦਾਂ ਕਰਨੀ ਹੋਏ ਤੇ ਕੀ ਅਕਾਊਂਟ ਈ ਲੈਣਾ ਪਏਗਾ ਉਹਨੂੰ ਹੈਨਾ।
ਅਕਾਊਂਟ ਈ ਲੈਣੇ ਪੈਂਦੇ, ਲੇਕਿਨ ਟਵੈਲਥ ਤੋਂ ਬਾਅਦ ਈ ਹੁੰਦਾ, ਮੈਥ ਲੈਣਾ ਪਏਗਾ ਉਹਨੂੰ। ਸੀ ਏ, ਭੈਣ ਜੀ ਮੈਂ ਅ ਬੜੀ ਮੁਸ਼ਕਿਲ ਏ
ਅੱਛਾ, ਕਹਿੰਦੇ ਤੇ ਨੇ ਸਾਰੇ, ਸੀ ਏ ਬਹੁਤ ਮੁਸ਼ਕਿਲ ਏ ਪਰ ਕ ਉਹ ਕਹਿੰਦੇ ਕਿ ਲੈ ਲੈਂਦੇ ਹਾਂ ਲੈ ਕੇ ਹੀ ਪਤਾ ਲੱਗੇਗਾ ਹੁਣ ਕੀ ਹੈ ਕੀਏ ਸੀ ਏ ਵਿੱਚ ਕਿੱਦਾਂ ਹੂ
ਦਿਨ ਰਾਤ ਬੈਠ ਕੇ ਸ਼ੁਰੂ ਦੀ ਪੜ੍ਹਾਈ ਤੇ ਹੋ ਜਾਂਦੀ ਜੇ ਲਾਸਟ ਵੇਲੇ ਪੇਪਰ ਹੁੰਦੇ ਨਾ ਉਹ ਦਿਨ ਰਾਤ ਬੈਠ ਕੇ ਅੰਦਰ ਉਹ ਵੀ ਕੋਈ- ਕੋਈ ਨੰਬਰ ਆਉਂਦਾ ਹੈ ਸੌ ਵਿੱਚੋਂ ਦੋ ਜਾਂ ਤਿੰਨ
ਦੱਸਿਆ
ਹੁਣ ਪਤਾ ਨਈ ਹੁਣ ਮੇਰੀ ਕਜਨ ਹੈ ਸਿਸਟਰ ਦੀ ਬੇਟੀ ਉਹ ਤੇ ਹੁਣ ਸੀ ਏ ਦੇ ਪੇਪਰ ਵੀ ਦਿੰਦੀ ਪਈ ਹੁਣ ਪਿੱਛੇ ਹਟਣ ਦੀ ਕੋਸ਼ਿਸ਼ ਕਰਦੀ ਪਈਏ ਮੈਂ ਨਈ ਦਈ ਜਾ ਪੇਪਰ ਫੇਲ ਤੇ ਫੇਲ ਸਹੀ ਪਾਸ ਤੇ ਪਾਸ ਸਹੀ
ਪਾਸ ਤੇ ਪਾਸ, ਤੇ ਉਹ ਤੇ ਹੈ ਹੀ ਹੈ ਪਰ ਉਹੀ ਨਾ ਫੇਰ ਬੱਚੇ ਦਾ ਮਨ ਦੁਖਦਾ ਨਾ ਫੇਲ ਹੋ ਜਾਏ ਤੇ ਭਾਵਾਂ ਸਾਨੂੰ ਸਭ ਨੂੰ ਪਤਾ ਹੈ। ਕਿ ਬਾਈ ਟੱਫ ਬਹੁਤ ਹੈ ਲੇਕਿਨ ਬੱਚੇ ਦਾ ਮਨ ਦੁਖਦਾ ਹੈ ਕਿ ਅਲਾ ਫੇਲ੍ਹ ਹੋ ਗਏ ਹਾਂ
ਮੈਂ ਤੇ ਕਿਹਾ ਕਰੀ ਜਾਓ, ਕਰੀ ਜਾਓ ਨੌਲੇਜ ਤਾਂ ਹੋ ਜਾਏਗੀ ਕਹਿੰਦੀ ਨਈ ਉਹ ਕੀ ਫਾਇਦਾ
ਅੱਛਾ ਉਹੀ ਨਾ ਬੱਚਿਆਂ ਨੂੰ ਇਹੀ ਨੇ ਨਾ ਹੁਣ ਇੱਕ ਦੋ ਜਣਿਆਂ ਕੋਲ ਪੁੱਛਣਾ ਪਏਗਾ ਨੌਲੇਜ ਲੈ
ਉਹਨੇ ਇਹ ਕੀਤਾ ਨਾ, ਸੀ ਏ ਦੀ ਪੜ੍ਹਾਈ ਵੀ ਕਰਦੀ, ਕਰਦੀ ਪਈ ਨਾਲ ਨਾਲ ਉਹਨੇ ਸੈਕਿੰਡ ਈਅਰ ਵੀ ਕਰਦੀ ਪਈਏ
ਅੱਛਾ ਬੀਕੌਮ ਸੈਕਿੰਡ ਈਅਰ ਵਿਚ ਹੈ ਅੱਛਾ, ਅੱਛਾ, ਅੱਛਾ ਡਿਗਰੀ ਲੈਣੀ ਹੋਣੀ ਹੈ ਨਾ, ਹਾਂ ਡਿਗਰੀ ਲੈਣੀ ਹੋਣੀ ਹੈ ਨਾ
ਕਹਿੰਦੇ ਡਿਗਰੀ ਵੀ ਮਿਲ ਜਾਏਗੀ ਘਰ ਬੈਠ ਕੇ ਸੀ ਇਹ ਦੀ ਪੜ੍ਹਾਈ ਵੀ ਹੋ ਜਾਏਗੀ ਉਹ ਤੇ ਓਨਲਾਈਨ ਕਰਦੀ ਪਈ ਏ, ਹਫ਼ਤੇ ਚ ਦੋ ਦਿਨ ਹੀ ਜਾਣਾ ਹੁੰਦਾ ਠਰਸਡੇ ਹੋਰ ਸੰਡੇ ਸ਼ਾਇਦ ਲੱਗਦੀ ਕਲਾਸ
ਅੱਛਾ, ਚਲੋ ਮੈਂ ਵੀ ਹੁਣ ਦੇਖਣੀ ਆ ਸੋਚ ਸੋਚਦੀ ਆਂ ਹਾਂ ਸੋਚਦੀ ਹਾਂ ਕਿ, ਕੀ ਕਰਵਾਣਾ ਕੀ ਮੈਂ ਓਹ ਦੋਨੋ ਕਹਿੰਦੀ ਵੀਸੀ, ਸੀ ਏ ਰਹਿਣ ਦੇ ਹਾਂਜੀ ਬੀਟੈਕ
ਨੋਨ ਮੈਡੀ
ਨੋਨ ਮੈਡੀਕਲ, ਨੋਨ ਮੈਡੀਕਲ ਲਈਏ ਹੈਨਾ ਵੈਸੇ ਤੇ ਕਾਫੀ ਉਹਦੇ ਵਿੱਚ ਹੈ ਹੀ ਹੈ ਸਕੋਪ ਹੈ ਹੀਏ
ਬਹੁਤ ਸਿਰ ਦਰਦੀ ਹੈ ਮਤਲਬ ਪੜ੍ਹਾਈ ਬਹੁਤ ਕਰਨੀ ਪੈਂਦੀ ਨੋਨ ਮੈਡੀਕਲ 'ਚ ਵੀ
ਹਾਂ ਦੇਖੋ ਪੜ੍ਹਾਈ ਤੇ ਹਰ ਸਬਜੈਕਟ 'ਚ ਕਰਨੀ ਪੈਂਦੀ ਹੈ ਹਰ ਕੁਛ ਵੀ ਲੈ ਲਓ ਮਿਹਨਤ ਤੇ ਕਰਨੀ ਹੁੰਦੀ ਪੈਂਦੀ ਹੋਈ ਹੈ ਹਾਂ
ਹੁਣ ਮੇਰਾ ਬੇਟਾ ਹੈ ਹੁਣ ਵੱਡੇ ਨੇ ਵੀ ਕੋਮਰਸ ਲਿੱਤੀ ਹੁਣ ਛੋਟੇ ਨੇ ਵੀ ਕੋਮਰਸ ਲੈ ਲਈਏ
ਅੱਛਾ ਅੱਛਾ
ਅਤੇ ਮੈਂ ਉਹਨੂੰ ਅਕਾਊਂਟ ਦਿਲਵਾ ਦਿੱਤਾ ਹੈ ਮੈਥ ਮੈਥ ਕਹਿੰਦਾ ਲੈ ਲੈਂਦਾ ਵਾ ਮੰਮੀ ਮੈਂ ਕਰ ਲੈਂਦਾ ਵਾਂ ਅਤੇ ਇੰਗਲਿਸ਼ ਬਿਜਨਸ ਇਕਨੋਮਿਕਸ ਇਹ ਹੁੰਦੇ ਨੇ ਸਬਜੈਕਟ ਕੋਮਰਸ ਵਿੱਚ
ਠੀਕ ਹੈ
ਕਿਸੇ ਨੇ ਹੋਰ ਕੁਝ ਲੈਣਾ ਤੇ ਚੇਂਜ ਕਰ ਸਕਦਾ ਵਿੱਚੋਂ ਮੈਂ ਕਿਹਾ ਨਹੀਂ ਤੂੰ ਇਹ ਲੈ ਲੈ ਕੰਮ ਆਉਂਦੇ ਅਕਾਊਂਟ ਕੰਮ ਆਉਂਦਾ ਨਾ ਬੱਚਿਆਂ ਦੇ ਵਾਸਤੇ, ਕਈ ਵਾਰ ਆਪਣਾ ਬਿਜਨਸ ਵੀ ਖੋਲ ਲੈ ਬੱਚਿਆਂ ਨੇ, ਨੌਲੇਜ ਤਾਂ ਹੋਏਗੀ ਨਾ ਅਕਾਊਂਟ 'ਚ ਇਕੋਨੋਮਿਕਸ 'ਤੇ ਵੀ ਸਭ ਕੁਛ ਸਿਖਾਉਂਦੇ ਨੇ ਬਿਜਨਸ ਵਗੈਰਾ ਸਾਰਾ ਕੁਛ ਕਰਵਾਉਂਦੇ ਨੇ
ਹਾਂਜੀ ਹਾਂਜੀ ਚਲੋ ਹੋਰ ਚਲੋ ਠੀਕ ਹੈ, ਹੋਰ ਲਵਾਂਗੇ ਤੁਹਾਡੇ ਕੋਲ ਨੌ ਜ ਥੋੜ੍ਹੀ ਜਿਹੀ
ਮੈਨੂੰ ਖੁਦ ਨੀ ਪਤਾ ਬੱਚੇ ਸਾਨੂੰ ਦੱਸਦੇ ਨੇ ਭੈਣ ਜੀ ਅਸੀਂ ਨੌਲੇਜ ਕਿੱਥੋਂ ਦੇਣੀ ਬੱਚੇ ਸਾਨੂੰ ਸਮਝਾਉਂਦੇ ਨੇ ਅੱਜ ਕੱਲ੍ਹ ਬੱਚੇ ਨੂੰ ਜ਼ਿਆਦਾ ਪਤਾ ਹੈ।
ਬਿਲਕੁਲ ਬਿਲਕੁਲ ਇਹ ਤਾਂ ਹੈ ਹੀ ਹੈ ਬੱਚ ਬੱਚੇ ਸਗੋਂ ਸਾਨੂੰ ਜ਼ਿਆਦਾ ਸਮਝਾ ਦਿੰਦੇ ਨੇ ਹਮ। ਬੱਚਿਆਂ ਕੋਲ ਲੈਲੋ ਚਲੋ ਕੋਈ ਗੱਲ ਨੀ ਤੁਹਾਡੇ ਬੇਟੇ ਨਾਲ ਕਰਾਂਗੇ ਹਾਂ ਤੁਹਾਡੇ ਬੇਟੇ ਕੋਲ ਪੁੱਛਾਂਗੀ ਗੱਲ ਕਰਾਂਗੀ ਉਹਦੇ ਨਾਲ ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।